ਸਤਿ ਸ਼੍ਰੀ ਅਕਾਲ ਜੀ ਬਾ ਵਦੀਆ ਤੁਸੀ ਦੱਸੋ ਕੀ ਹਾਲ ਚ
ਬਹੁ ਵਧੀਆ ਹੋਰ ਕਰ ਲੈਣ। ਬਸ ਹੁਣੇ ਆਇਆ ਮੰਮੀ ਨੂੰ ਛੱਡ ਕੇ ਮੰਮੀ ਸਿਲਾਈ ਦਾ ਕੰਮ ਕਰਦੇ ਨੇ ਨਾ।
ਅੱਛਾ ਸਿਲਾਈ ਦਾ ਕਰਦੇ ਨੇ ਕੰਮ ਕਿੱਥੇ ਮਤਲਬ?
ਕਿਸੇ ਦੇ ਬੁਟੀਕ ਤਾਂ ਲੱਗੇ ਹੋਏ ਨੇ।
ਅੱਛਾ ਕੱਪੜੇ ਵਗੈਰਾ ਸਿਲਦੇ ਨੇ ਜਾਂ ਕੀ ਕਰਦੇ ਨੇ।
ਹਾਂ ਸੀਦੇ ਈ ਨੇ
ਅੱਛਾ ਚਲੋ ਵਧੀਆ ਗੱਲ ਥੋੜ੍ਹੀ ਹੈਲਪ ਹੋ ਜਾਂਦੀ ਹੋਏਗੀ।
ਹਾਂ ਹੋਰ ਕਰ ਲੈ ਣਾਸਤਾ ਵਗੈਰਾ।
ਹਾਂ ਨਾਸਤਾ ਕਰ ਲਿਆ ਹੁਣੇ ਕੀਤਾ ਸੀ।
ਕੀ ਬਣਾ ਇਐ
ਉਹ ਦਾਲ ਬਣਾ ਪਈ ਸੀ ਕੱਲ੍ਹ ਦੀ ਕੱਲ ਬਣਾਈ ਸੀ ਨਾ ਦਾਲ ਅਸੀਂ। ਤੇ ਫੇਿਰ ਥੋੜ੍ਹੀ ਜਿਹੀ ਪਹੀ ਸੀ ਉਹਨੂੰ ਹੀ ਗਰਮ ਕਰ ਲਿਆ ਉਹਦੇ ਨਾਲ ਰੋਟੀ ਖਾ ਲਈ ਦੋ। ਬਸ ਸਵੇਰ ਵੇਲੇ, ਸਾਡੇ ਕੋਈ ਸਬਜ਼ੀ ਤੇ ਹੁੰਦੀ ਨੀ। ਫੇਰ ਜੋ ਬਚਿਆ ਹੁੰਦੀ ਕੋਈ ਸਬਜ਼ੀ। ਉਹ ਬ ਮ ਖਾ ਲੈਨੇ ਆ। ਜਾਂ ਫੇਰ ਸਾਡੇ ਕੋਲ ਹੀ ਦੁਕਾਨ ਐ ਏਕ ਪੂੜੀਆਂ ਵਗੈਰਾ ਦੀਆਂ, ਉੱਥੋਂ ਲੈ ਆਨੇ ਆ ਪੂੜੀ। ਛੋਲੇ ਲੈ ਲੈਨੇ ਆ ਸਬਜ਼ੀ। ਉਹ ਖਾ ਲੈਨੇ ਆ।
ਆਛਾ ਆਛਾ ਚਲੋ ਵਧੀਆ। ਹਾਂ ਮੈਂ ਤੇ ਖਾਲੀ ਐ।
ਕੀ ਖਾਦਾ?
ਬਾਹ ਪਕੌੜੀਆਂ ਵਣਾਈਆਂ ਸੀ ਰਾਤੀ ਉਹੀ ਪਈਆਂ ਸੀ ਸਾਡੀਆਂ ਵੀ।
ਅੱਛਾ ਤੁਸੀਂ ਵੀ ਰਾਤ ਵਾਲੀ ਸਬਜ਼ੀ ਖਾਧੀ।
ਬਹ ਸੁੱਟਣ ਤੋਂ ਵਧੀਆ ਦੇਵੇ ਨਾ ਖਾ ਲਓ।
ਉਹ ਤੇ ਐ। ਸੁੱਟਣ ਤੋਂ ਵਧੀਆ ਵੇਸਟ ਕਰਨ ਤੋਂ ਵਧੀਆ ਖਾ ਲੋੋ।
ਹਾਂ। ਇਹ ਤਾਂ ਹੈ।
ਹਾਂਜੀ।
ਹੋਰ ਕੀ ਕਰਦੇ ਵੇ ਆਜ?
ਬਸ ਅੱਜ - ਕੱਲ੍ਹ ਵੇਹਲਾ ਸੀ ਮੈਂ। ਬਸ ਹੁਣ
ਸਾਡੇ ਤਾਂ ਸਾਡੇ ਗਰਮੀ ਬੜੀ ਪੈਂਦੀ ਐਤਕੀ ਪਤਾ ਨੀ ਕੀ ਹੋ ਗਿਆ?
ਗਰਮੀ ਦਾ ਤਾਂ ਮੌਸਮ ਹੀ ਏ। ਗਰਮੀ ਤਾਂ ਪੈਣੀ ਹੀ ਏ।
ਹੱਦ ਤੋਂ ਜਿਆਦਾ ਪੈਂਦੀ। ਪੱਖੇ ਥੱਲੇ ਵੀ ਨੀ ਬੈਠਾ ਜਾਂਦਾ ਪਿਆ।
ਨਾ-ਨਾ ਹੁਣ ਤੇ ਏਸੀ, ਏਸੀ ਚਾਹੀਦੇ ਨੇ, ਹਰ ਏਕ ਬੰਦੇ ਨੂੰ।
ਏ ਸੀ ਕੰਮ ਹੀ ਨੀ ਕਰਦਾ ਹਾਰ ਕੇ ਇੰਨੀ ਗਰਮੀ ਵਧ ਰੀ ਏ।
ਉਹ ਵੀ ਕੀ ਕਰਨ ਮਸ਼ੀਨ ਹੀ ਏ ਉਹ ਵੀ ਤੇ,
ਆ ਇਹ ਤਾਂ ਏ।
ਹੋਰ।
ਹਾਂ। ਏਹ ਤਾਂ ਹੈ ਮੀਚ ਹੋਰ ਮੀਹ-ਮੂੰਹ ਨੀ ਪਏ ਤੁਹਾਡੇ ਉੱਧਰ
ਮੀਂਹ। ਦਾ ਨਾਮੋਸ਼ਾਨ ਨੀ ਆ ਮੀਂਹ ਤਾਂ ਸਾਡੇ ਇੱਧਰ। ਧੋਪ ਹੀ ਧੋਪ ਮੀਂਹ ਨਹੀਂ ਪੈਂਦੇ, ਪਏ ਬਿਲਕੁਲ ਵੀ। ਹਜੇ ਤੇ ਪੈਣੇ ਹੀ ਨੀ ਨਾਲੇ ਮੀਂਹ ਵੀ ਅਗਸਤ, ਸਤੰਬਰ ਵਿੱਚ ਪੈਂਦੇ ਨੇ ਮੀਂਹ। ਉਦੋਂ ਜਾ ਕੇ ਥੋੜਾ ਮੌਸਮ ਵਧੀਆ ਹੁੰਦਾ ਹੈ।
ਹਮ।
ਬਸ।
ਸਾਡੇ ਇੱਦਰ ਵੀ ਨ ਮੀਂਹ ਮੂੰਹ ਦਾ ਨਮੋਸ਼ਾਂਨਾ ਹੈ।
ਹਾਂ ਮੀਹ ਤਾਂ ਪਹਿਨੇ ਹੀ ਨਹੀਂ ਹਨ ਧੱਪ ਪਹਿਨੀ ਹੈ ਬਸ ਹੁਣ ਤੇ।
ਉਹ ਤੇ ਐ ਹੋਣ ਤੇ ਛੁੱਟੀਆਂ ਵੀ ਖਤਮ ਹੋਣ ਅਲੀਆਂ।
ਹੁਣ ਤਾਂ ਛੁਟੀਆਂ ਹੀ ਆ ਉੱਥੇ ਗਏ ਅਨ।
ਰਹਿ ਗੇ ਪੰਜ-ਛੇ ਦਿਨ ਰਹਿ ਗੇ ਨੇ।
ਹਾਂਜੀ- ਹਾਂਜੀ। ਉਹ ਤੇ ਹੈ। ਹੋਰ ਪ੍ਰੌਹਣੇ ਪ੍ਰੁਣੇ ਚਲੇ ਗਏ ਹੋਣਗੇ ਤੁਹਾਡੇ ਵੀ। ਸਾਡੇ ਤਾਂ ਚਲੇ ਗਏ ਨੇ।
ਸਾਡੇ ਆਏ ਨੀ ਸੀ। ਇੱਕ ਦ ਅ ਮਾਸੀ ਮੂਸੀ ਆਏ ਦੀ ਸੀ। ਉਹ ਵੀ ਦੋ ਦੋ -ਤਿੰਨ ਦਿਨਾਂ ਵਾਸਤੇ ਬਸ ਇੰਨੇ ਪਰੌਣੇ ਨਹੀ ਆਏ।
ਨਹੀਂ ਜੇ ਬਾਹਰੋਂ ਆਏ ਨੇ, ਬਾਹਰ ਦੇ ਸੀ ਲੋਕਲ ਹੀ ਸੀ।
ਨਹੀਂ ਹੈ ਤੇ, ਬਾਹਰ ਦਾ ਹੀ।
ਅੱਛਾ ਚਲੋ ਟੈਮ ਵੀ ਨੀ ਨਾ ਹੁੰਦਾ ਅੱਜ-ਕੱਲ੍ਹ ਹਰ ਬੰਦੇ ਕੋਲ। ਬ ਆਪਣਾ ਫਿਰ ਟਾਈਮ ਵੇਖਣਾ ਹੁੰਦਾ ਐ। ਸਕੂਲ ਵਗੈਰਾ ਦੇਖਣੇ ਹੁੰਦੇ ਨੇ, ਬੱਚਿਆਂ ਦੇ। ਕਾਮ ਵਗੈਰਾ ਦੇਖਣਾ ਹੁੰਦਾ।
ਹੂੰ ਮੀਚ ਸਭ ਕੁਜ ਹੋਏ ਨਾ ਬਣਦਾ।
ਹੋਰ, ਐਵੇਂ ਤੇ ਕੋਈ,
ਉਹਨਾਂ ਨੂੰ, ਹਾਂ ਫਿਰ ਉਹਨਾਂ ਨੂੰ ਥੋੜ੍ਹਾ ਬਹੁਤਾ ਸਮਾਨ ਵੀ ਲਿਆ ਤਾ ਸੀ। ਬਈ ਆਏ ਨੇ ਰਹਿਣ।
ਹਾਂਜੀ‌-ਹਾਂਜੀ। ਆਹੋ ਉਹ ਤੇ ਦੇਣਾ ਤੇ ਪੈਂਦਾ ਹੀ ਆ।
ਤਾਂ ਹੀ ਆਉਂਦੇ ਨੇ ਬੱਚੇ ਵੀ।
ਹੋਰ ਬੱਚਿਆਂ ਨੂੰ ਹੁੰਦਾ ਸਾਨੂੰ ਮਿਲੇਗਾ।
ਹਾਂ।
ਸਾਡੇ ਵੀ ਆਏ ਦੇ ਸੀ ਅ ਸਵੇਰੇ- ‌ਸਵੇਰੇ ਗਏ ਨੇ ਚਾਰ ਵਜੇ। ਕੱਲ੍ਹ ਸ਼ਾਮੀ ਉਹਨਾਂ ਨੂੰ ਵੀ ਸਮਾਨ ਸਮੂਨ ਲਿਆ ਤਾਂ ਸੀ ਖਾਣ ਪੀਣ ਦਾ।
ਅੱਛਾ -ਅੱਛਾ, ਨਹੀਂ ਸਾਡੇ ਤਾਂ ਹੁਣੇ ਗਏ ਨੇ ਹੁਣ ਛੱਡ ਕੇ ਆਇਆ।
ਅੱਛਾ।
ਹਮ। ਹੋਰ ਤੁਹਾਡੀ ਪੜ੍ਹਾਈ ਖਤਮ ਹੋ ਗਈ।
ਬ ਪੜ੍ਹਾਈ ਤਾਂ ਹੁਣ ਹੋ ਗਈ ਹੈ, ਜਿਵੇਂ ਪਲੱਸ ਟ। ਹੋਈ ਹੈ ਹੁਣ ਅੱਗੇ ਸਟਾਰਟ ਹੋਏਗੀ ਪੜ੍ਹਾਈ।
ਅੱਗੇ ਕੀ ਸੋਚਿਆ।
ਅੱਗੇ ਤੇ ਹੁਣ ਕੋਲੇਜ ਕਰਾਂ ਗਾ। ਕੋਲੇਜ ਸੋਚਿਆ ਅੱਗੇ।
ਅੱਛਾ, ਥੋੜ੍ਹਾ ਬਹੁਤ ਗਿਆ ਡਿਗਰੀ ਵੀ ਜ਼ਰੂਰੀ ਹੈ।
ਬਸ ਅੱਜ ਕੱਲ੍ਹ ਤਾਂ ਪੜ੍ਹਾ ਲਿਖਿਆ ਹੀ ਹੋਣਾ ਚਾਹੀਦਾ ਹਰ ਬੰਦੇ ਨੂੰ। ਐ ਤੇ ਹੁਨ। ਕੋਲੇਜ ਵਗੈਰਾ ਡਿਗਰੀ ਵਗੈਰਾ ਤੇ ਹੁਣ ਬੇਸਿਕ ਹੋ ਗਿਆ।
ਆਮ ਹੋ ਗਿਆ ਇਹਦੇ ਬਿਨਾਂ ਤਾਂ ਬੰਦੇ, ਬਾਰਵੀ ਦੀ ਤਾਂ ਵੈਲਊ ਨਹੀਂ ਹੈ।
ਹਾਂਜੀ ਹਾਂਜੀ, ੳਹ ਤੇ ਹੈ ਵੈਲਿਊ ਵੁਲੳ ਹੈ ਹੀ ਨਹੀ
ਲਗਦੇ ਹੋਏ।
ਹਾਜੀ ਹਾਂ ਉਹ ਤੇ ਆ।
ਹੋਰ ਛੋਟੀਆਂ ਖਤਮ ਹੋਣ ਲਗੀਆਂ ਘੁੰਮਣ, ਘੰਮਣ ਨਹੀਂ ਗਏ ਐ ਕਿਤੋ।
ਨਾ ਨਾ ਮੈਂ ਕਦੇ ਜਾਂਦਾ ਹੀ ਨਹੀਂ, ਉਹ ਛੁੱਟੀਆਂ ਵਿੱਚ ਕਿਧਰੇ ਵੀ।
ਕਿਉਂ।
ਦਿਲ ਹੀ ਨੀ ਕਰਦਾ ਕਿੱਧਰ ਜਾਣ ਤੇ ਜਦੋਂ ਛੋਟਾ ਸੀ, ਉਦੋਂ ਚੱਲ ਜਾਂਦਾ ਹੁਣ ਵੱਡਾ ਹੋਵੇ ਹੁਣ ਦਿਲ ਹੀ। ਚੰਗਾ
ਘੁੰਮ ਆਆ ਕਰ ਛੋਟੀਆਂ 'ਚ
ਹਮ ਹਾਂਜੀ
ਮੈਂ ਕਿਹਾ ਘੁੰਮਾ ਆ ਕਰੋ ਛੁੱਟੀਆਂ ਕਿਹੜੀਆਂ ਰੋਜ਼ ਰੋਜ਼ ਆਣੀਆਂ-
ਉਹ ਤੇ ਹੈ ਰੋਜ਼ ਰੋਜ਼ ਨ ਆਉਂਦੀਆਂ ਸਾਲ ਜ ਇੱਕ ਵਾਰ ਆਣੀ ਹੈ- ਬ ਗਰਮੀ ਮ ਤੇ ਵੈਸੇ ਦਿਲ ਨੀ ਕਰਦਾ, ਸਰਦੀਆਂ ਦੀ ਪੈਣਗੀਆਂ ਫੇਰ ਵੇਖ। ਲਾਂਗੇ ਕਿੱਧਰੇ ਚੱਕਰ ਲਵਾ ਲਾਂਗੇ।
ਹਾਂ ਅਸੀਂ ਤਾਂ ਅਸੀਂ ਵੀ ਨਹੀਂ ਤਾਂ ਹੀ ਗਏ, ਗਰਮੀ ਬੜੀ ਹੈ। ਇੱਕ ਸੀਟਾਂ ਨਹੀਂ ਬੁੱਕ ਹੁੰਦੀਆਂ, ਟਰੇਨਾਂ ਵਿੱਚ ਭੀੜਾਂ ਨੇ।
ਉਹ ਤੇ ਹੈ, ਹੁਣ ਛੁੱਟੀਆਂ ਸਾਰੇ ਇਕੱਠੇ ਘੁੰਮਦੇ ਨੇ।
ੳਹੀ ਤੇ ਸਾਰਿਆਂ ਦੀ।
ਹਾਂਜੀ-ਹਾਂਜੀ।
ਤਾਂ ਅਸੀ ਵੀ ਨਹੀਂ ਗਏ
ਵਗੈਰਾ ਬੜੀਆਂ ਹੁੰਦੀਆਂ ਹੁੰਦੀਆਂ।
ਬਾਹ ਨਿਕਲਣ ਦਾ ਦਿਲ ਹੀ ਨਹੀਂ ਕਰਦਾ ਘਰੋਂ ਬਾਹਰ, ਗਰਮੀ ਇੰਨੀ ਹੈ।
ਹਾਂਜੀ ੳਹ ਤੇ ਹੈ
ਹ, ਤੁਹਾਨੂੰ ਵੈਸੇ ਗਰਮ ਤੁਹਾਨੂੰ ਵੈਸੇ ਗਰਮੀ ਵਧੀਆ ਲੱਗਦੀ ਸਰਦੀ
ਗਰਮੀ ਨੀ ਵਧੀਆ ਲੱਗਦੀ ਮੈਨੂੰ, ਨਾ ਹੀ ਮੈਨੂੰ ਸਰਦੀਆਂ ਵਧੀਆ ਲੱਗਦੀਆਂ। ਨਾ ਜ਼ਿਆਦਾ, ਐਸਾ ਮੌਸਮ ਹੋਏ ਨਾ ਜ਼ਿਆਦਾ ਗਰਮੀ ਹੋਏ। ਨਾ ਜ਼ਿਆਦਾ ਸਰਦੀ ਹੋਏ, ਬਾਰਿਸ਼ ਹੋਏ ਹਲਕੀ ਹਲਕੀ ਬਾਰਿਸ਼ ਵੀ ਜ਼ਿਆਦਾ ਨਾ ਹੋਏ ਹਲਕੀ ਹਲਕੀ ਹੋਏ
ਬਈ ਸਤੰਬਰ, ਨਵੰਬਰ, ਅਕਤੂਬਰ ਦਾ
ਹਾਂਜੀ ਹਾਂਜੀ, ਉਹ ਵਾਲੇ ਵਧੀਆ ਲੱਗਦੇ ਨੇ
ਠੀਕ, ਨਾ ਗਰਮੀ ਨਾ ਸਰਦੀ
ਹਾਂਜੀ ਹਾਂਜੀ ਫੇਰ ਜ਼ਿਆਦਾ ਗਰਮੀ ਹੋ ਜਾਂਦੀ ਹੈ, ਫੇਰ ਨਹੀਂ ਵਧੀਆ ਲੱਗਦਾ ਗਰਮੀ ਲੱਗਦੀ ਰਹਿੰਦੀ ਸਾਰਾ ਦਿਨ
ਜ਼ਿਆਦਾ ਠੰਡ ਹੋ ਜਾਂਦੀ ਫਿਰ ਘਰੋਂ ਨਿਕਲਿਆ ਨਹੀਂ ਜਾਂਦਾ
ਫ ਘਰੋਂ ਨ ਨਿਕਲਣ ਦਾ ਦਿਲ ਕਰਦਾ ਕੱਪੜੇ ਜ਼ਿਆਦਾ ਪਾਣੀ ਪੈਂਦੇ ਨੇ ਮੋਟ ਮੋਟੇ ਉਹ ਵਧੀਆ ਨਹੀਂ ਲੱਗਦਾ ਬਸ ਫੇਰ, ਵਿਚ ਵਾਲੇ ਮੌਸਮ ਵਧੀਆ ਲੱਗਦੇ ਨੇ
ਅੱਛਾ ਤੇ ਤੁਹਾਨੂੰ ਗਰਮੀਆਂ ਦੇ ਤਿਉਹਾਰ ਲਗਦੇ, ਸਰਦੀਆਂ ਦੇ
ਗਰਮੀ ਵਿੱਚ ਤੇ ਵੈਸੇ ਤਿਉਹਾਰ ਹੀ ਕਿਹੜਾ ਹੁੰਦਾ ਹੈ, ਕੋਈ ਖ਼ਾਸ? ਹਾਂਜੀ ਹੋਲੀ ਵੀ, ਹੋਲੀ ਤੇ ਵੀ ਇੰਨੀ ਗਰਮੀ ਨੀ ਹੁੰਦੀ ਜਿੰਨੀ, ਹੁੰਦੀ
ਹਾਂ, ਓ ਤੇ ਹੈ।
ਬਾਕੀ ਜ਼ਿਆਦਾਤਰ ਤਾਂ ਸਰਦੀਆਂ'ਚ ਹੀ ਹੁੰਦੇ ਨੇ, ਨਾ।
ਆ, ਉਹ ਤੇ ਹੈ, ਕਿਹੜੇ ਕਿਹੜੇ ਤੋਹਾਰ ਵਧੀਆ ਲੱਗਦੇ ਤੁਹਾਨੂੰ?
ਮੈਨੂੰ ਤੇ ਦੀਵਾਲੀ ਹੋਗੀ, ਬਸੰਤ ਪੰਚਮੀ ਹੋਗੀ, ਐ ਵਧੀਆ ਲੱਗਦੇ ਨੇ।
ਹਾਂ, ਬਸੰਤ ਪੰਚਮੀ ਬਚਿਆਂ ਦੈ।
ਹਾਂਜੀ-ਹਾਂਜੀ, ਪਤੰਗਾ ਵਗੈਰਾ ਉੜਾਂਨੇ ਆਂ ਬੜੀਆਂ ਬਸੰਤ ਪੰਚਮੀ ਨੂੰ। ਅਹੀ ਦੋ-ਦਿਨ ਪਹਿਲਾਂ ਹੀ ਸ਼ੋ ਸ਼ੌਪਿੰਗ ਕਰ ਲੈਂਨੇ ਆ ਪਤੰਗਾ ਦੀ, ਫੇਰ ਉਸ ਤੋਂ ਬਾਅਦ, ਹਾਂਜੀ।
ਪਤੰਗਾ ''ਮੈਂ ਕਿਹਾ ਲੁੱਟਦੇ ਵੀ ਹੋਓਗੇ?
ਉਹ ਤੇ ਹੈ ਹੁਣ, ਉਹਦੇ ਬਿਨਾਂ ਤੇ ਅਧੂਰਾ ਰਹਿ ਜਾਂਦਾ ਫੈਸਟੀਵਲ। ਜੇ ਉਡਾਂਨੇ ਆਂ ਤੇ ਫਿਰ ਖ਼ਤਮ ਹੋ ਜਾਂਦੀਆਂ, ਫੇਰ ਲੁੱ, ਲੁੱਟਕੇ ਉਡਾ ਲੈਂਨੇ ਆਂ, ਬਾਅਦ'ਚੋ। ਹਾਂਜੀ-ਹਾਂਜੀ, ਹੋਰ? ਤ੍ਹਵਾ, ਤੁਹੀ, ਤੁਹੀ ਦੱਸੋ? ਤੁਹਾਨੂੰ ਕਿਹੜਾ ਵਧੀਆ ਲੱਗਦਾ ਫੈਸਟੀਵਲ?
ਮੈਨੂੰ ਤਾਂ ਦੁਵਾਲਲੀ ਵਧੀਆ ਲੱਗਦੀ ਏ।
ਅੱਛਾ ਦੀੱਵਾਲੀ, ਹਾਂ ਦੀਵਾਲੀ ਵੀ ਵਧੀਆ ਲੱਗਦਾ ਮੈਨੂੰ। ਐਵੀ ਵਧੀਆ ਹੁੰਦਾ ਦੀਵਾਲੀ
ਅਰੇ ਮਠਾਈਆਂ ਖਾਣ ਨੂੰ ਮਿਲਦੀਆਂ ਤਰ੍ਹਾਂ ਤਰ੍ਹਾਂ ਦੇ
ਉਹ ਤੇ ਹੈ ਮੈਨੂੰ ਵੀ ਇਹੀ ਵਧੀਆ ਲੱਗਦਾ ਤਾਂ ਹੀ ਵਧੀਆ ਲੱਗਦਾ ਹੈ ਗਿਫਟਸ ਆਂਦੇ ਨੇ ਹੋਰ
ਹੋ ਤਾਂ
ਪਾਪਾ ਨੂੰ ਸਾਡੇ ਗਿਫਟ ਮਿਲਦੇ ਨੇ ਬਥੇਰੇ
ਆ ਗਿਫਟ ਮਿਲਦੇ ਵੀ ਏ, ਗਿਫਟ ਦੇਣੇ ਵੀ ਪੈਂਦੇ ਨੇ।
ਹਾਂਜੀ, ਦੇਂਨੇ ਵੀ ਆਂ। ਵਧੀਆ ਰਿਸ਼ਤੇਦਾਰਾਂ ਨਾਲ ਵੀ ਮਿਲ ਲੈਂਨੈ ਹਾਂ, ਫੈਮਿਲੀ ਨਾਲ ਵੀ ਬਹਿ ਜਾਂਨੇੇ ਆਂ।
ਜੇ ਗਿਫਟ ਲਵਾਂਗੇ ਕਿਸੇ ਕੋਲੋ, ਫਿਰ ਦੇਣਾ ਵੀ ਤਾਂ ਪਏਗਾ ਈ।
ਉਹ ਤੇ ਹੈ। ਜੇ ਲਾਂਗੇ ਤੇ ਦੇਣਾ ਤੇ ਪਇਗਾ।
ਹਾ‌।
ਹਾਂਜੀ-ਹਾਂਜੀ। ਬਾਅਦ ਦੇ ਦਿੰਨੇ ਆਂ, ਆਪਣੀ ਮਰਜ਼ੀ ਨਾਲ ਹੀ। ਹਾਂਜੀ, ਹੋਰ
ਬਸ ਮੈਨੂੰ ਬੁਖਾਰ ਸੀ ਦੋ ਦਿਨ ਹੋਗਿਆ, ਅੱਜ ਠੀਕ ਹੋਇਆਂ, ਮੈਂ ਕਿਹਾ ਚੱਲ ਗੱਲ ਹੀ ਕਰਲਾ।
ਬੁਖਾਰ! ਗਰਮੀ ਵਿੱਚ ਕਿਵੇਂ ਬੁਖਾਰ ਹੋਗਿਆ? ਅੱਛਾ। ਕੋਈ ਠੰਡਾ ਵਗੈਰਾ ਖਾਲਿਆ ਹੋਇਗਾ ਨਾ?
ਹਾਂ ਉਹੀ ਪਿਆ
ਅੱਛਾ ਬਸ ਅੱਜ ਕੱਲ ਦੇ ਸਰੀਰ ਵੀ ਐਵੇਂ ਰੈ ਗਏ ਨੇ ਹੁਣ
ਉਹੀ ਤਾਂ ਮੈਂ ਕਿਹਾ ਹੁਣ ਥੋੜ੍ਹਾ ਠੀਕ ਹੋਇਆ ਚੱਲ ਕੋਲ ਹੀ ਕਰਲਾ ਕਾਫੀ ਦਿਨ ਹੋ ਗਏ ਹਾਲ ਚਾਲ ਨਹੀਂ ਪੁੱਛਿਆ
ਬਾਕੀ ਗਰਮੀ ਵਿੱਚ ਨਾ ਬੁਖਾਰ ਜੇਆ ਹੋਇਆ ਪਿਆ ਪੱਖੇ ਥੱਲੇ ਆਏ ਸੀ ਥੱਲੇ ਬੈਠੇ ਰਿਹਾ ਗਰਮੀ ਹੋ ਰਹੀ ਜਿਆਦਾਤਰ ਠੰਡੀ ਚੀਜ਼ਾਂ ਹੀ ਖਾਂਦੇ ਰਹੋ
ਉੱਤੇ ਆ ਵੈਸੇ ਠੰਡੀਆਂ ਹੀ ਖਾਂਦਾ ਪਿਆ ਦਹੀਂ ਵਗੈਰਾ ਤ ਹੋ ਗਿਆ ਹੀ ਖਾਨਾ ਪਿਆ
ਟੀ ਆਈ ਚੀਜ਼ਾਂ, ਸਾਡਾ ਇੱਕ ਡੋਗੀ ਹੈਨਾ ਅਸੀ ਰੱਖਿਆ ਦ ਉਹਨੂੰ ਵੀ ਅਜ ਉਹਦੀ ਤਬੀਅਤ ਵੀ ਢਿੱਲੀ ਹੋਈਦੀ ਹੈ, ਫੇਰ ਉਹ ਰੋਟੀ ਨੀ ਖਾਧੀ ਅਜ ਉਹਨੇ ਮੈਂ ਉਂਹਦੇ ਵਾਸਤੇ ਦਹੀਂ ਲਿਆਇਆ ਬਜਾਰੋਂ, ਉਹ ਖਾਧਾ ਉਹਨੇ, ਦਹੀਂ ਉਹਨੇ
ਲੱਸੀ ਲਾਇਆ ਕਰੋ, ਲੱਸੀ ਵਧੀਆ ਹੁੰਦੀ ਇਨਾਂ ਵਾਸਤੇ
ਲੱਸੀ ਵੀ ਦੁੱਧ ਦੀ ਹੁੰਦੀ ਹੈ, ਬ ਦਹੀ ਲਿਆਇਆ ਸੀ, ਥੋੜਾ ਪਾਣੀ ਜਾ ਪਾ ਕੇ ਪਤਲਾ ਪਤਲਾ ਪਿਲਾ ਤਾ ਉਹਨੂੰ, ਠੰਡਾ ਕਰਕੇ ਹਾਂ ਉਹਨੇ ਪੀ ਲਿਆ, ਕੁਛ ਖਾਂਦੇ ਨੀ ਪਈ ਸੀ ਅੱਜ
ਅੱਛਾ, ਬ ਗਰਮੀ ਬੜੀ ਆ ਵੀ ਕੀ ਕਰਨ ਵਿਚਾਰੇ
ਦਿਲ ਨੀ ਕਰਦਾ ਨਾ, ਸਾਡਾ ਵੀ ਨੀ ਦਿਲ ਕਰਦਾ ਕਦੀ -ਕਦੀ ਰੋਟੀ ਖਾਣ ਤੇ
ਹਮ, ਇਹ ਤੇ ਫੇਰ ਘਰ ਦਾ, ਜਿਹੜੇ ਗਲੀ ਦੇ ਕੁੱਤੇ, ਉਹ ਕੀ ਕਰਨ ਵਿਚਾਰੇ
ਉਹ ਤੇ ਆ, ਉਹਨਾ ਵਿਚਾਰਿਆਂ ਦਾ ਬੁਰਾ ਹਾਲ ਹੁੰਦਾ ਹੋਏਗਾ।
ਉਹੀ ਤੇ ਹੈ, ਚਲੋ ਬਾਕੀ, ਸਾਰਿਆਂ ਦੀ ਕਿਸਮਤ ਹੈ ਆਪਣੇ ਨਾਲ
ਔ ਤੇ ਐ। ਹਾਂਨ ਚਲੋ ਠੀਕ ਐ।
ਠੀਕ ਐ।
ਸਾਸ ਸ਼੍ਰੀ ਕਾਲ ਜੀ।
ਸਾ ਸ਼੍ਰੀ ਕਾਲ।